ਦੀ,
ਹਾਂਜੀ ਸਸ ਰੀ ਕਾਲ, ਹਾਂਜੀ ਕੀ ਬਣਾਇਆ?
ਅਸੀਂ ਅਜੇ ਦੁਪਹਿਰ ਵਾਸਤੇ ਤੋਰੀਆਂ ਲਿਆਦੀਆਂ ਉਹੀ ਬਣਾਣੀਆਂ ਨੇ।
ਹਾਂਜੀ ਤੋਰੀਆਂ ਕਿਸ ਤਰ੍ਹਾਂ ਬਣਾਂਦੇ ਹੋ ਤੁਸੀਂ
ਕਦੇ ਤੇਲ ਪਾ ਕੇ ਵਿੱਚ ਬਰੀਕ- ਬਰੀਕ ਪਿਆਜ਼ ਕੱਟ ਕੇ ਟਮਾਟਰ ਕੱਟ ਕੇ ਵਿੱਚ ਹਰੀਆਂ ਮਿਰਚਾਂ ਪਾਤੀਆਂ, ਤੇ ਨੂਨ ਹਲਦੀ ਪਾ ਕੇ ਤੜਕਾ ਲਾ ਕੇ ਵਿੱਚ ਤੋਰੀਆ ਪਾਤੀ, ਦੋ ਸੀਟੀਆਂ ਲਵਾ ਲਈਆਂ।
ਤੁਸੀਂ ਮੈਂ ਤੁਹਾਨੂੰ ਦੱਸਾਂ ਬਹੁਤ ਅੱਛੇ ਤੋਰੀਆ ਬਣਨ ਗੀਆ ਘਰ ਲੋਕ ਬਹੁਤ ਖੁਸ਼ ਹੋ ਕੇ ਖਾਣਗੇ।
ਦਸੋ
ਤੁਸੀਂ ਨਾ ਪਤਲੀਆਂ- ਪਤਲੀਆਂ ਨਿੱਕੇ ਨਿੱਕੇ ਤੋਰੀਆਂ ਲੈ ਲਓ ਇੱਕ- ਇੱਕ ਉਂਗਲ ਜਿੰਨੇ ਟੋ ਟੇ ਕਰ ਲਓ ਠੀਕ ਹੈ ਨਾ। ਉਹਨਾਂ ਨੂੰ ਛਿੱਲ ਕੇ ਉਹਨਾਂ ਨੂੰ ਵਿਚ ਟੱਕ ਲਗਾ ਲਓ ਜਿਵੇਂ ਅਸੀਂ ਅਹ ਭਿੰਡੀਆਂ ਨੂੰ ਲਗਾਨੇ ਹਾਂ ਨਾ। ਭਰਨ ਵਾਸਤੇ ਏਦਾਂ ਹਾਂਜੀ ਉਹਦੇ ਵਿੱਚ ਤੁਸੀਂ ਨੂਣ ਮਿਰਚਾਂ ਹਲਦੀ ਗਰਮ ਮਸਾਲਾ ਹੋਰ ਜੋ ਵੀ ਮਤਲਬ ਤੁਸੀ ਪਸੰਦ ਕਰਦੇ ਹੋ ਮਸ ਸਾਡੇ ਖਾਨੇ ਉਹ ਪਾ ਦਿਓ ਉਹ ਪਾ ਥੋੜ੍ਹੀ ਦੇਰ ਵਾਸਤੇ ਛੋੜ ਦਿਓ ਉਹਨਾਂ ਨੂੰ ਫੇਰ ਤੁਸੀਂ ਪਿਆਜ, ਅਦਰਕ, ਲਸਣ, ਹਰੀਆਂ ਮਿਰਚਾਂ ਪਾ ਕੇ ਗ੍ਰਾਇੰਡ ਕਰ ਲੋ ਮਸਾਲਾ ਹਾਂਜੀ, ਕੜਾਹੀ ਦੇ ਵਿੱਚ ਤੇਲ ਪਾ ਕੇ ਜਿਲੇ ਤੇਲ ਗਰਮ ਹੋ ਜਾਏ ਤੇ ਮਸਾਲਾ ਪਾ ਕੇ ਉਹਨੂੰ ਅੱਛੀ ਤਰ੍ਹਾਂ ਫਰਾਈ ਕਰਦੋ ਤਦ ਤੱਕ ਫਰਾਈ ਕਰਨਾ ਜਦ ਤੱਕ ਉਹ ਤੇਲ ਵਾਪਸੀ ਨਾ ਛੋੜ ਦਵੇ ਹਾਂਜੀ, ਖੂਬ ਭੁੰਨਨਾ ਉਹਨੂੰ ਕਸ਼ਮੀਰੀ ਲਾਲ ਮਿਰਚ ਵੀ ਪਾਉਣਾ ਉਹਨਾ ਕਲਰ ਬਹੁਤ ਅੱ ਆਂਦਾ, ਹਾਂਜੀ ਕਰੀ ਜਾਓ ਕਰੀ ਜਾਓ ਜਿਲੇ ਮਸਾਲਾ ਭੁੰਨ ਜਾਵੇਗਾ ਬਹੁਤ ਅੱਛੀ ਖੁਸ਼ਬੂ ਆਉਣ ਲੱਗ ਜਾਏਗੀ ਤੁਹਾਨੂੰ, ਹਲਕਾ- ਹਲਕਾ ਨਮਕ, ਹਲਕੀ ਮਿਰਚ ਮਤਲਬ ਹਲਕੇ ਬਿਲਕੁਲ ਲਾਈਟ- ਲਾਈਟ ਮਸਾਲੇ ਪਾ ਲੈਣਾ ਕਿਉਂਕਿ ਅਸੀਂ ਤੋਰੀਆਂ ਚ ਆਲਰੇਡੀ ਪਾਏ ਹੋਏ ਨੇ ਹੈਨਾ ਹਾਂਜੀ, ਫਿਰ ਤੋਰੀਆਂ ਸਾਰੀਆਂ ਤੋਰੀਆਂ ਵਿੱਚ ਪਾ ਦੇਣਾ ਇੱਕ- ਇੱਕ ਕਰਕੇ ਹੱਥ ਨਾਲ ਚੁੱਕ ਔਰ ਜੋ ਤੋਰੀਆਂ ਨੇ ਪਾਣੀ ਛੱਡਿਆ ਹੋਏਗਾ ਨਾ, ਉਹ ਵੀ ਵਿੱਚ ਪਾ ਦੇਣਾ ਔਰ ਸਿਮ ਕਰਕੇ ਗੈਸ ਨੂੰ ਢੱਕ ਦੇਣਾ।
ਅੱਛਾ ਅੱਛਾ।
ਪੰਜ ਮਿੰਟ ਬਾਅਦ ਸਿਮ ਗੈਸ ਉੱਤੇ ਉਹਨੂੰ ਪੱਕਣ ਦੇਣਾ ਫੇਰ ਉਹਨੂੰ ਪੰਜ ਮਿੰਟ ਬਾਅਦ ਚੁੱਕ ਕੇ ਦੇਖਣਾ ਢਕਣ ਬੜੀ ਪਿਆਰੀ ਮਸਤ ਖੁਸ਼ਬੂ ਆਏਗੀ, ਤੋਰੀਆਂ ਬੜੀਆਂ ਸਵਾਦ ਬਣੀਆਂ ਹੋਣਗੀਆਂ। ਤੇ ਹਰਾ ਧਨੀਆ ਪਾਓ ਹਾਂਜੀ ਬਹੁਤ ਟੇਸਟੀ ਬਣਦੀਆਂ ਨੇ, ਇਸ ਤਰ੍ਹਾਂ ਬਣਾ ਕੇ ਖਿਲਾਓ ਅੱਜ ਆਪਣੇ ਮੰਮੀ ਡੈਡੀ ਨੂੰ। ਬਹੁਤ ਸਭ ਪੁੱਛਣਗੇ ਏ ਤੋਰੀਆਂ ਕਿੱਥੋਂ ਬਣਾਉਣੀਆਂ ਸਿੱਖੀਆਂ ਨੇ
ਹੋਰ ਕੰਮ ਕਾਰ ਨਿਪਟਾ ਲਿਆ।
ਹਾਂਜੀ।
ਤੁਸੀਂ ਕੀ ਬਣਾ ਲਿਆ ਏ?
ਅਸੀਂ ਬਣਾਏ ਨੇ ਸੂਜੀ ਦੇ ਫੁਲਕੇ।
ਅੱਛਾ। ਸੂਜ਼ੀ ਦੇ ਹੈ ਨੇ
ਸੂਜੀ ਨੂੰ ਗਰਮ ਪਾਣੀ ਦੇ ਵਿੱਚ ਨਾ ਘੋਲ ਕੇ ਹੈਨਾ ਉਹਨੂੰ ਗਰਮ ਮਤਲਬ ਸਿਮ ਗੈਸ ਤੇ ਕਰਦੇ ਕਰਦੇ ਹੀ ਮਤਲਬ ਉਹ ਆਪੇ ਹੀ ਗਾੜਾ ਹੋ ਜਾਂਦਾ ਏ, ਉਹਦੇ ਵਿੱਚ ਲੂਣ, ਮਿਰਚ ਸਭ ਪਾ ਦੋ। ਆਲੂ ਉਬਲੇ ਹੋਏ ਪਾਦੋ ਸਭ ਔ ਆਪੇ ਗਾੜਾ ਹੋ ਜਾਂਦਾ ਹੈ।
ਹਾਂਜੀ।
ਹਾਂਜੀ ਫਿਰ ਉਹਨੂੰ ਥੋੜ੍ਹੀ ਦੇਰ ਵਾਸਤੇ ਰੱਖ ਦੋ ਠੰਡਾ ਹੋ ਹੋਜੇਗਾ ਫਿਰ ਉਹ ਥੋੜਾ ਜਿਹਾ ਹੱਥ ਨੂੰ ਤੇਲ ਲਗਾਓ ਸਾਰਾ ਆਟਾ ਇਕੱਠਾ ਕਰੋ ਆਟੇ ਵਕੱਨ ਮਲਿਆ ਜਾਏਗਾ ਉਹ
ਅੱਛਾ ਅੱਛਾ। ਹਾਂ ਉਹ ਤਾਂ ਹੈ।
ਇੱਕ ਪੋਲੋਥੀਨ ਲੈ ਕੇ ਉਹਨੂੰ ਹਲਕਾ ਜਿਹਾ ਤੇਲ ਲਗਾ ਕੇ
ਹਾਂਜੀ। ਹਾਂਜੀ, ਹਾਂਜੀ।
ਰੋਟੀ ਨੂੰ ਸੇਕਣੇ ਅ ਅਸੀ। ਬਹੁਤ ਸੋਫਟ ਬਣਦਾ ਏ। ਬਹੁਤ ਹੀ ਯਮੀ ਬਣਦਾ ਹੈ ਔਰ ਬੱਚਿਆਂ ਵਾਸਤੇ ਤਾਂ ਅੱਜ ਕੱਲ੍ਹ ਬਹੁਤ ਅੱਛਾ ਹੈ, ਕਿ ਬੱਚਿਆਂ ਨੂੰ ਹਾਂ ਫਾਸਟ ਫੂਡ ਨਾ ਦੇ ਕੇ ਇਹ ਚੀਜ਼ਾਂ ਦਿੱਤੀਆਂ ਜਾਣ।
ਹਾਂ, ਉਹ ਤੇ ਹੈ ਹੀ ਆ ਹੋਰ ਤੁਹਾਡੇ ਬੱਚੇ ਤੁਸੀ ਕਿੱਥੇ ਆਵਾਜ਼ ਨਹੀਂ ਆ ਰਹੀ
ਬੱਚੇ ਬਸ ਦੂਸਰੇ ਕਮਰੇ 'ਚ ਬੈਠੇ ਨੇ
ਅੱਛਾ, ਅੱਛਾ
ਤੁਹਾਡੀ ਬੇਟੀ ਕਿੱਥੇ ਗਈ
ਉਹ ਸੋ ਗਈ ਹੈ ਬਸ ਟਿਸ਼ਨ ਜਾਣਾ ਸੀ ਬਾਰਾਂ ਵਜੇ ਤੇ ਭੇਜਿਆ ਨੀ ਧੁੱਪ ਕਰਕੇ ਤੁਸੀ ਸੋਗੀ ਹੈ ਉਹ ਨਹੀਂ ਬੁਲਾਇਆ ਸੀ ਮੈਮ ਨੇ
ਅੱਛਾ, ਅੱਛਾ
ਹੁੰ
ਦੁਪਹਿਰ ਦਾ ਨਾ ਕਰਵਾਓ ਨਾ ਟਿਊਸ਼ਨ ਬੱਚਾ ਛੋਟਾ ਹੈ ਤੇ ਉਸਨੂੰ ਕਹੋ ਵੀ ਟਾਈਮ ਬਦਲ ਦੇਣ
ਸਾਡੀੇ ਸਵੇਰੇ ਅਤੇ ਪੋਣੇ ਗਿਆਰਾ ਲੈਣ ਜਿਓ
ਹਾਂ, ਕਿਉਂਕਿ ਦੁਪਹਿਰ ਬਾਰਾਂ ਵਜੇ ਬਹੁਤ ਧੁੱਪ ਹੋ ਜਾਂਦੀ ਹੈ, ਬੱਚਾ ਹੈ
ਇਕੱਲੀ ਪੜ੍ਹ ਨਹੀਂ ਪਾਏਗੀ, ਥੋੜੇ ਬੱਚੇ ਹੋਣ ਨਾ, ਨਾਲ ਤਾਂ ਬੱਚੇ ਪੜ੍ਹ ਲੈਂਦਾ ਹੈ। ਹਾਂ, ਤੇ ਕਹਿੰਦੀ ਦੱਸ ਵਜੇ ਛੱਡ ਜਾਏ ਸੋਮਵਾਰ ਤੋਂ ਤੇ ਫਿਰ ਸਾਡੇ ਗਿਆਰਾਂ ਵਜੇ ਲੈ ਜਾਇਆ ਕਰੋ।
ਅੱਛਾ, ਅੱਛਾ।
ਬਸ, ਕੱਲ੍ਹ ਤੋਂ ਦੱਸ ਵਜੇ ਛੱਡ ਆਂਗੀ, ਥੱਲੇ ਆਰਾਮ
ਹਾਂ, ਹਾਂ ਠੀਕ ਹੀ ਰਹਿੰਦੇ ਨੇ। ਸਭ ਕੁਛ ਖਾ ਲੈਦੇ ਨੇ ਫਿਲਹਾਲ, ਪਰਹੇਜ ਨੀ ਕਰਦੇ, ਸ਼ੂਗਰ ਵਗੈਰਾ ਰਹਿੰਦੀ ਹੈ।
ਚਲੋ, ਕੋਈ ਨੀ।
ਹਾਂ, ਜਵਾਇੰਟ ਫੈਮਿਲੀ ਹੈ, ਫੈਮਿਲੀ ਚ' ਹੈ ਤਾਈ ਵਗੈਰਾ, ਤਾਇਆ ਜੀ ਵਗੈਰਾ ਹੈਗੇ ਨੇ। ਹੋਰ, ਘਰ ਦੇ ਸਾਰੇ ਹੈਗੇ। ਹੁੰ
ਨਹੀਂ ਤੁਹਾਡੀ ਆਪਣੀ ਪਰਸਨਲ ਫੈਮਿਲੀ 'ਚ' ਮੰਮੀ, ਡੈਡੀ ਹੋਰ ਕੋਈ ਦੇਵਰ, ਨੰਦ
ਵਿਆਹੀ ਦੀ ਏ
ਅੱਛਾ
ਹੁੰ
ਤੇ ਤਾਇਆ ਜੀ? ਉਹ ਵੀ, ਤੁਹਾਡੇ ਨਾਲ ਹੀ ਰਹਿੰਦੇ ਨੇ।
ਤਾਇਆ ਜੀ, ਨਾਲ ਈ ਰਹਿੰਦੇ ਨੇ।
ਅੱਛਾ, ਅੱਛਾ।
ਹਮ, ਹੋਰ ਗਰਮੀ ਤੋਂ ਉੱਪਰ ਨੀ ਹੈ ਉੱਧਰ।
ਇਧਰ ਤੇ ਕਦੀ ਬੱਦਲ ਹੋ ਰਿਹਾ ਹੈ, ਕਦੀ ਧੁੱਪ ਆ ਰਈ, ਕਦੀ ਬੱਦਲ ਹੋ ਰਿਹਾ, ਕਦੀ ਧੁੱਪ ਆ ਰਹੀ ਹੈ।
ਅੱਛਾ।
ਹੂੰ, ਹੁਣ ਬਸ ਸੁੱਤੀ ਦੀ ਹੈ, ਹੁਣ ਇੱਕ ਵਾਰ ਜਾਵਾਂਗੇ ਥੱਲੇ। ਸਬਜ਼ੀ ਰੋਟੀ ਬਣਾਵਗੇ, ਦਸ ਪੰਦਰਾਂ ਮਿੰਟ ਲੱਗਣੇ ਆ, ਇੱਕ ਪਾਸੇ ਸਬਜ਼ੀ ਬਣਾਣੀ, ਇੱਕ ਪਾਸੇ ਫੁਲਕੇ ਲਾਣੇ ਆ।
ਹਾਂਜੀ, ਉਹ ਤਾਂ ਹੈ ਹੀ ਐ।
ਹੂੰ। ਹਾਂ, ਉਹ ਤੇ ਹੈ। ਨਹੀਂ, ਪਰ ਫਿਰ ਵੀ ਪਾਨੀ ਵਗੈਰਾ ਪੀਂਦੇ ਰਹਿੰਦੇ ਅਸੀਂ ਲੋਕ। ਜੂਸ ਵਗੈਰਾ ਹੋ ਗਿਆ, ਨਿੰਬੂ ਪਾਣੀ ਹੋ ਗਿਆ, ਗੁਲੂਕੌਣਡੀ ਹੋ ਗਿਆ। ਪਾਣੀ ਗਰਮੀਆਂ ਚ ਜ਼ਿਆਦਾ ਪੀਣਾ ਚਾਹੀਦਾ। ਚਾਹੀਦਾ। ਰੋਟੀ ਘੱਟ ਖਾਣੀ ਚਾਹੀਦੀ ਜਿਆਦਾ ਪਾਣੀ ਪੀਣਾ ਚਾ ਚਾਹੀਦਾ।
ਹਾਂ ਸਾਡੇ ਬੱਚਿਆਂ ਜਿਹੜੀ ਗਲੂਕੋਨ ਡੀ ਵਗੈਰਾ ਲਿਆ ਕੇ ਰੱਖੇ ਹੋਈ ਏ, ਪੀਂਦੇ ਰਹਿੰਦੇ ਨੇ।
ਬਾਹਰ ਕਿਉਕਿ ਲੂ ਚਲਦੀ ਹੈ ਬਾਹਰ ਜਾਣਾ ਨੀ ਚਾਹੀਦਾ ਹੈ।
ਹੂੰ।
ਸਾਡੇ ਪੰਜ ਛੇ ਵਜੇ ਮੌਸਮ ਠੀਕ ਹੁੰਦਾ ਫਿਰ ਜਿੰਨਾ ਮਰਜ਼ੀ ਬਾਹਰ ਫਿਰੋ।
ਹਾਂ ਫੇਰ ਵੀ ਥੋੜਾ ਗਰਮੀ ਤੇ ਰਹਿੰਦੀ ਹੈ।
ਹੂੰ ਇਸ ਕਰਕੇ।
ਹਾਂਜੀ ਆ ਤੋਰੀਏ ਮੇਰੇ, ਵੱਕਣ ਬਣਾ ਕੇ ਦੇ ਦੇਣਾ ਤੁਸੀਂ।
ਹਾਂ, ਦੇਖਣੀ ਆ ਜੇ ਮੰਮੀ ਨੇ ਨਹੀਂ ਕੱਟੀ ਦੀਆਂ ਹੋਣਗੀਆਂ ਤੇ ਫੇਰ ਬਣਾਵਾਂਗੇ ਜੇ ਮੰਮੀ ਨੇ ਕੱਟੀ ਦੀ ਹੋਣਗੀਆਂ ਤੇ ਫਿਰ ਥੋੜਾ ਕਰਾ ਦਵਾਂਗੇ ਜਿਵੇਂ ਵੀ ਕੱਟੀਆਂ ਪਈਆਂ।
ਚਲੋ ਕੱਟੀਆਂ ਗਈਆਂ ਹੋਣਗੀਆਂ ਤੇ ਨੈਕਸਟ ਟਾਈਮ ਜ਼ਰੂਰ ਟਰਾਈ ਕਰਨਾ। ਹਾਂ
ਬਣਾਇਆ ਸੀ ਸਾਡੇ ਘਰ ਬੜਾ ਸਵਾਦ ਨਾਲ ਬਣਿਆ ਸੀ ਨਾ ਮੈਂ ਮੈਂ ਨਾ ਅਰਬੀ ਨੂੰ ਨਾ ਲੰਬਾ-ਲੰਬਾ, ਪਤਲਾ-ਪਤਲਾ ਕੱਟ ਕੇ ਆਲੂਆਂ ਵਰਗਾ ਲੰਬਾਈ 'ਚ ਤੇ ਨੂਣ ਲਾ ਕੇ ਰੱਖ ਤਾਂ ਅਸੀਂ ਥੋੜ੍ਹੀ ਦੇਰ ਲਈ ਫਿਰ ਮੈਂ ਉਹਨੂੰ ਚੰਗੀ ਤਰ੍ਹਾਂ ਧੋ ਕੇ ਨਾ ਫਰਾਈ ਕਰ ਲਿਆ। ਫਿਰ ਫਰਾਈ ਕਰਕੇ ਕਹਿੰਦਾ ਫਿਰ ਉਹ 'ਚ ਲੰਬਾ ਸਾਰਾ ਔਰ ਅਰਬੀ ਬਾਹਰ ਕੱਢ ਕੇ ਥੋੜ੍ਹਾ ਤੇਲ ਪਾ ਕੇ ਇੱਕ ਚਮਚ ਜਿੰਨਾ ਓਦੇ 'ਚ ਲੰਬੇ-ਲੰਬੇ ਪਿਆਜ ਪਾਏ ਕੱਟ ਕੇ ਬਰੀਕ। ਬਰੀਕ ਨੀ ਪਾਣੀ ਨਾ ਮਸਾਲੇ ਵਿੱਚ। ਲੰਬੇ-ਲੰਬੇ ਪਿਆਜ ਪਾਓ ਕੱਟ ਕੇ ਜਿੰਨੇ ਤੁਸੀਂ ਪਾ ਸਕਦੇ ਹੋ। ਤੇ ਲੰਬੀ-ਲੰਬੀਆਂ ਹਰੀ ਮਿਰਚਾਂ ਕੱਟ ਕੇ ਪਾ ਦਿਉ। ਤੇ ਉਹਨੂੰ ਚੰਗੀ ਫਰਾਈ ਕਰਕੇ ਉਹਦੇ 'ਚ ਇੱਕ ਟਮਾਟਰ ਕੱਟ ਕੇ ਪਾ ਦਿਉ ਜ਼ਿਆਦਾ ਨਹੀਂ ਇੱਕ ਜਾਂ ਦੋ। ਵੱਡਾ ਹੈ ਤਾਂ ਦੋ ਨਿੱਕੇ-ਨਿੱਕੇ ਵੀ ਦੋ ਮਤਲਬ ਜ਼ਿਆਦਾ ਨਹੀਂ ਪਾਣੇ ਹੈ। ਫਿਰ ਉਹਨੂੰ ਫਰਾਈ ਕਰਕੇ ਉਹ 'ਚ ਲੂਣ ਅਤੇ ਹਲਦੀ ਪਾ ਦੋ ਅਤੇ ਮਿਰਚਾਂ ਪਾ ਦੋ, ਅਤੇ ਫਿਰ ਉਸ ਤੋਂ ਬਾਅਦ ਉਹ ਫਰਾਈ ਕੀਤੀ ਵੀ ਅਰਬੀ ਪਾ ਕੇ ਹਲਕਾ ਪਾਣੀ ਪਾ ਕੇ ਨਾ ਉਹਨੂੰ ਆ ਬਸ ਇਹਨੂੰ ਗੈਸ 'ਤੇ ਰੱਖ ਦਿਓ। ਉਹ ਵੀ ਬੜੀ ਟੇਸਟੀ ਬਣਦੀ ਐ। ਫੇਰ ਜਦੋਂ ਬਣ ਦੀ ਏ ਤੇ ਉਸ ਤੋ ਲਾਸਟ ਲਾਸਟ 'ਚ ਅਮਚੂਰ ਪਾ ਦੋ ਜਾਂ ਦਹੀਂ ਪਾ ਦੋ। ਜਾਂ ਫਿਰ ਨਿੰਬੂ ਪਾ ਦੋ। ਉਹ ਵੀ ਅੱਛੀ ਬਣਦੀ ਹੈ ਸਬਜ਼ੀ ਹਾਂ ਬਹੁਤ ਟੇਸਟੀ ਮੈਂ ਇੱਕ ਇੱਕ ਵਾਰੀ ਬਣਾਈ ਹੈ ਮੈਂ, ਸਭ ਨੇ ਖਾ ਲਈ ਸੀ ਉਸ ਟਾਈਮ ਖਤਮ ਹੋ ਗਈ ਸੀ ਅਰਬੀ ਦੀ ਸਬਜ਼ੀ।
ਅੱਛਾ
ਹਾਂ ਇਸ ਕਰਕੇ
ਹੁਣ ਗੁਡੀਆਂ ਕਦੋਂ ਉੱਠੇਗੀ ਤੁਹਾਡੀ
ਹਾਂ, ਬਸ ਉੱਠੇਗੀ ਚਲੋ ਤੁਹਾਨੂੰ ਕਰਦੀ ਹਾਂ ਮੈਂ ਬਾਅਦ ਚ ਕਾਲ਼
ਠੀਕ ਹੈ ਓਕੇ ਜੀ ਓਕੇ ਓਕੇ